ਹੈਲੋ ਹੈਲੋ! ਹੈਲੋ! ਹੈਲੋ- ਹੈਲੋ। ਹੈਲੋ ਮੰਮੀ ਸਤਿ ਸ੍ਰੀ ਅਕਾਲ! ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ? ਬਸ ਵਧੀਆ ਜੀ ਆ ਆਂ ਕੀ ਅਹਂ ਅਹਂ ਹਾਲ। ਅੱਛਾ ਜੀ, ਠੀਕ ਹੈ ਜੀ।
ਉਹ ਮਾੜਾ ਤਿਉਹਾਰਾਂ ਬਾਰੇ
ਪਰ ਹਾਂਜੀ, ਹਾਂਜੀ ਤਿਉਹਾਰ ਤਾਂ ਹਰ ਸਾਲ ਚ ਕਈ ਆਉਂਦੇ ਨੇ। ਤੇ ਹਾਂਜੀ‌ ‌‌‌‌‌ਜਿਸ ਤਰ੍ਹਾਂ ਲੋਹੜੀ। ਦੀਵਾਲੀ, ਦੁਸਹਿਰਾ‌, ਵਿਸਾਖੀ, ਹੋਲੀ। ਕਈ ਆਂਦੇ ਨੇ ਤਿਉਹਾਰ ਤਾਂ
ਅੱਛਾ ਜੀ ‌‌, ਤਾਂ ਤੁਹਾਨੂੰ ਕਿਹੜਾ ਵਧੀਆ ਤਿਉਹਾਰ ਲੱਗਦਾ?
ਅਛ ਅ ਆ ਮੈਨੂੰ ਤਾਂ ਸਭ ਤੋਂ ਜ਼ਿਆਦਾ ਜੇ ਮੇਰਾ ਮਨਪਸੰਦ ਤਿਉਹਾਰ ਦੇਖੋ ਤਾਂ ਮੈਨੂੰ ਦੁਸਹਿਰਾ ਲੱਗਦਾ।
ਅੱਛਾ ਜੀ, ਦੁਸਹਿਰਾ ਲੱਗਦਾ ਤੁਹਾਨੂੰ। ਅੱਛਾ ਜ, ਦੱਸੋਗੇ ਕਿੱਦਾਂ ਮਨਾਦੇ ਆ ਤੁਸੀਂ?
ਹਾਂ ਮੈਨੂੰ ਬਚਪਨ ਤੋਂ ਹੀ ਸ਼ੌਕ ਹੈ ਦੁਸਹਿਰਾ ਦੇਖਨ ਜਾਨ ਦਾ।
ਅੱਛਾ ਜੀ,
ਹਾਂ, ਮੈਂ ਅਪਨੇ ਮਤਲਬ ਜਾਂਦੀ ਹੁੰਨੀ‌ ਆਂ ਅਪਨੇ ਬੱਚਿਆਂ ਨੂੰ ਵੀ ਲੈ ਕੇ ਜਾਨੀ ਆਂ। ਬੱਚੇ ਵੀ ਬੜੇ ਖੁਸ਼ ਹੁੰਦੇ ਨੇ ਵੇਖ ਕੇ। ਇੱਕ ਤਾਂ ਬੱਚਿਆਂ ਦਾ ਮਨ ਪਰਚਾਵਾ ਹੋ ਜਾਂਦਾ ਬੱਚੇ ਉਥੇ ਕਈ ਕਹਿੰਦੇ ਨੇ। ਮੰਮਾ‌ ਇੱਕ ਕਿਸਮ ਦਾ ਮੇਲਾ ਹੀ ਹੋ ਜਾਂਦਾ ਉੱਥੇ ਜਾਨ ਦਾ। ਜਿੱਥੇ ਅਸੀਂ ਜਾਨੇ ਦੇ। ਦੇਖਣ ਵਾਸਤੇ ਦੁਸਹਿਰਾ ਇੱਥੇ ਸਾਡੇ ਦਸੂਹੇ ਲੱਗਦਾ ਬਹੁਤ ਵੱਡਾ ਦੁਸਹਿਰਾ ਲੱਗਦਾ ਹੈ ਹਾਂਜੀ। ਹਾਂਜੀ ਉਹ ਦੇਖਣ ਵਾਲਾ ਹੁੰਦਾ ਲੋਕੀ ਦੂਰੋਂ, ਦੂਰੋਂ ਆਂਦੇ ਦੇਖਨ ਵਾਸਤੇ।
ਹਾਂਜੀ ਸ, ਸਾਡੇ ਵੀ ਨਾ ਇੱਥੇ ਬਹੁਤ ਵਧੀਆ ਮਨਾਂਦੇ ਐ ਸਾਡੇ ਕਲੋਨੀ ਦੇ ਬਾਹਰ ਮਨਾਂਦੇ ਹੈਗੇ ਨਾ।
ਹਾਂਜੀ।
ਹਾਂਜੀ‌‌ ਇੱਥੇ ਵੀ ਦੁਸਹਿਰਾ ਬਹੁਤ ਵਧੀਆ ਮਨਾਂਦੇ ਹੈਗੇ ਆ ਬੜੀ ਸੰਗਤ ਆਉਂਦੀ ਹੈਗੀ ਆ। ਪੂਰਾ ਭਰ ਜਾਂਦਾ ਹੁੰਦਾ।
ਅੱਛਾ ਜੀ ਤੁਹਾਡੇ ਅੰਦਰ ਨਾ ਪਲਟਣ ਪਾਰਕ ਵੀ ਲੱਗਦਾ ਇੱਧਰ ਲੇ ਪਾਸੇ ਦੁਸਹਿਰਾ ਹੈਨਾ।
ਹਾਂਜੀ ਹਾਂਜੀ‌, ਉੱਥੇ ਬਉ ਵਡਾ।
ਬਹੁਤ ਵੱਡਾ ਲੱਗਦਾ ਹਾਂਜੀ, ਮੈਂ ਸੁਣਿਆ ਹੋਇਆ। ਦੇਖਿਆ ਤਾਂ ਨਹੀਂ ਸੁਣਿਆ ਹੋਇਆ ਮੈਂ ਕਹਿੰਦੇ ਬਹੁਤ ਵੱਡਾ ਲੱਗਦਾ ਦੁਸ਼ਹਿਰਾ ਉੱਥੇ।
ਹਾਂਜੀ ਹਾਂਜੀ ਬਹੁਤ ਵਧੀਆ ਉੱਥੇ ਮਨਾ ਮਨਾਂਦੇ ਮਨਾਉਂਦੇ ਆ ਜੀ।
ਹਾਂਜੀ। ਤੇ ਓਦਾਂ ਦਾ ਹਾਂਜੀ ਹਾਂਜੀ ਹਾਂਜੀ ਦੱਸੋ।
ਮੈਂ ਕਿਹਾ ਬਸੰਤ ਪੰਚਮੀ ਕਿੱਦਾਂ ਮਨਾਂਦੇ ਤੁਹਾਡੇ ਏਥੇ।
ਇਹ ਬੱਚੇ ਪਤੰਗ ਵਗੈਰਾ ਲੈ ਆਂਦੇ ਆ ਕੋਠੇ ਉੱਤੇ ਅਪਣੇ ਸਪੀਕਰ ਲਾ ਲੈਂਦੇ ਆ ਗਾਣੇ। ਪੰਜਾਬੀ ਤੇ ਫੇਰ ਮੈਨੂੰ ਕਹਿ ਦੇਨਗੇ ਮੰਮਾ ਅੱਜ ਕੁਛ ਬਣਾ ਲੋ ਖਾਣ ਨੂੰ। ਕੁਛ ਬਨਾ ਲੋ ਮੈਂ ਤੇ ਕਹਿੰਦੀ ਨ ਕਿ ਉਦਾਂ ਦਾ ਮਿੱਠੇ ਪੀਲੇ ਚਾਵਲ ਬਨਦੇ ਹੁੰਦੇ ਇਸ ਦਿਨ ਤਾਂ ਤੁਸੀਂ ਦੱਸ ਦੋ ਕੀ ਖਾਣਾ ਯਾ? ਇਹਨਾਂ ਨੂੰ ਇਹ ਹੁੰਦਾ ਕਿ ਹੁਣ ਅੱਜ ਕੋਈ ਤਿਉਹਾਰ ਆ ਤਾਂ ਵਧੀਆ ਜਿਹਾ ਤਾਂ ਕੁਛ ਖਾਣ ਨੂੰ ਮਿਲੇਗਾ ਹੀ ਨਾ। ਹਾਂਜੀ, ਹਾਂਜੀ ਪੀਲੇ ਕੱਪੜੇ ਪਾ ਲੈਂਦੇ ਨੇ
ਅੱਛਾ ਜੀ,
ਹਾਂਜੀ।
ਕਿ ਆਪਾਂ ਨੂੰ ਵਧੀਆ, ਵ, ਵਧੀਆ ਵਧੀਆ ਚੀਜ਼ ਮਿਲੇ ਖਾਣ
ਹਾਂ ਖਾਣ ਪੀਣ ਨੂੰ ਬੱਚਿਆਂ ਨੂੰ ਇਹੀ ਹੁੰਦਾ ਹੈ ਜ਼ਿਆਦਾਤਰ
ਅੱਛਾ ਜੀ, ਮੈਂ ਕਿਹਾ ਉਹ ਹ ਤੁਹਾਡੇ ਹੋਲੀ ਕਿੱਦਾਂ ਤੁਹਾਡੇ ਮਨਾਂਦੇ ਆ ਉੱਥੇ
ਹੋਲੀ ਸਾਡੇ ਨਿਆਣੇ ਤਾਂ ਅਸੀਂ ਆਪ ਖੁਦ ਵੀ ਅਸੀਂ ਚਾਰ ਪੰਜ ਆਪਣੀਆਂ ਫੈਮਲੀਆਂ ਹੈਗੀਆਂ ਆ ਤੇ ਬਿਲਕੁਲ ਇਹ ਮਜ਼ੇ ਨਾਲ ਆਪਣਾ ਕੰਮ ਕੁੁੰਮ ਕਰਕੇ ਮੁੜ ਕੇ ਫਿਰ ਅਸੀਂ ਨਹੀਂ ਦੇਖਣਾ ਕਿ ਕੋਈ ਸੁੱਤਾ ਕਿ ਕੋਈ ਜਾਗਦਾ। ਕਿਸੇ ਦੇ ਪਾਣੀ ਸੁੱਟਦੇ, ਕਿਸੇ ਦੇ ਗੁਬਾਰੇ ਕਰਦੇ, ਕਿਸੇ ਦੇ ਕੁਛ 'ਚ ਰੰਗ ਮਤਲਬ ਵਧੀਆ। ਹਾਂ ਵਧੀਆ ਢੰਗ ਨਾਲ ਕਰੀ ਦਾ ਮਨਾਈ ਦਾ ਸੈਲੀਬ੍ਰੇਟ ਕਰੀ ਦਾ। ਇਸ ਤਿਉਹਾਰ ਨੂੰ ਵੀ ਹਾਂਜੀ।
ਹਾਂਜੀ ਆ ਆਪਾਂ ਨਾ ਬਸ ਹੋਲੀ ਵੀ ਬਹੁਤ ਵਧੀਆ ਮਨਾਉਂਦੇ ਹਾਂ ਤੁਸੀਂ ਦੱਸੋਗੇ ਤੁਸੀਂ ਕਿੱਦਾਂ ਮਨਾਉਂਦੇ ਹੋ ਹੋਲੀ।
ਅਸੀਂ ਤਾਂ ਮੇਰੀ ਗੱਲ ਸੁਣੋ ਇਹ ਆ ਵੀ ਤਿਉਹਾਰ ਤਾਂ ਸਾਲ ਬਾਅਦ ਆਉਣਾ ਹੁੰਦਾ ਹੈ। ਤੇ ਇਹਨੂੰ ਖ਼ੁਸ਼ੀ ਨਾਲ ਹੀ ਮਨਾਉਣਾ ਚਾਹੀਦਾ ਹਨਾ ਤੇ ਅਸੀਂ ਤਾਂ ਤੁਹਾਨੂੰ ਦੱਸਿਆ ਕਿ ਅਸੀਂ ਪਹਿਲਾਂ ਸਾਰਾ ਦੇਖ ਲੈਣਾ ਸਾਰਾ ਘਰ ਦਾ ਕੰਮ ਕੁਮ ਖ਼ਤਮ ਕਰਕੇ ਫੇਰ ਅਸੀਂ ਸਾਰੀਆਂ ਦਰਾਣੀਆਂ ਜਠਾਣੀਆਂ ਨੇ ਰਲ ਕੇ ਇੱਕ ਦੂਸਰੇ ਦੇ ਰੰਗ ਸੁੱਟਣਾ। ਮਲਣਾ ਚੰਗਾ ਰੱਖ ਕੇ ਮਤਲਬ ਕਿ ਜਦੋਂ ਦੇਖ ਲੈਣਾ ਕਿ ਕੋਈ ਸਾਫ਼ ਸੁਥਰਾ। ਤਰ੍ਹਾਂ ਬੈਠਾ ਉਹਨੂੰ ਜਾ ਕੇ ਫੜ ਲੈਣਾ ਕਿ ਹੁਣ ਇਹਦੇ ਤੇ ਰੰਗ ਲਾ ਦੇਈਏ। ਹਾਂਜੀ ਇਸ ਤਰ੍ਹਾਂ ਅਸੀਂ ਤਾਂ ਸੈਲੀਬ੍ਰੇਟ ਕਰੀਦਾ ਫਿਰ ਬੱਚੇ ਵੀ ਬੜੇ ਖੁਸ਼ ਕਿ ਸਾਡੀ ਮੰਮੀ ਹੁਣੀ ਏਦਾਂ ਖੇਡਦੇ ਆ ਮੈਂ ਕਿਹਾ ਸਾਨੂੰ ਵੀ ਆਪਣਾ ਬਚਪਨ ਯਾਦ ਆ ਜਾਂਦਾ ਹੈ। ਹੋਲੀ ਖੇਡਦੇ ਆ ਦੇਖ ਕੇ ਹਾਂਜੀ ਤੁਸੀਂ ਖੇਡਦੇ ਹੋ।
ਹਾਂਜੀ ਹਾਂਜੀ ਆਪਾਂ ਵੀ ਬੜੇ ਖੇਡਦੇ ਹੈਗੇ ਆਪਾਂ ਸਾਰੇ ਭਰਾ ਮਿਲ ਕੇ ਖੇਡਦੇ ਹੈਗੇ ਆ ਹੋਲੀ। ਹੋਲੀ ਸਾਨੂੰ ਵੀ ਬਹੁਤ ਵਧੀਆ ਲੱਗਦਾ ਹੈਗਾ ਹੋਲੀ ਦਾ ਤਿਉਹਾਰ ਬਹੁਤ ਵਧੀਆ ਹੁੰਦਾ ਜੀ।
ਠੀਕ ਹੈ ਜੀ ਠੀਕ ਹੈ ਜੀ ਚਲੋ ਵਧੀਆ।
ਖੇਡਣਾ ਸਾਰਾ ਕੁਝ ਵਧੀਆ ਤਰੀਕੇ ਨਾਲ ਮਨਾਉਣਾ ਮਨਾਉਣਾ।
ਹਾਂਜੀ ਤੇ ਵਿਸਾਖੀ ਦਾ ਤਿਉਹਾਰ ਤੁਹਾਨੂੰ ਕਿੱਦਾਂ ਦਾ ਲੱਗਦਾ ਹੈ।
ਹਾਂਜੀ ਜੀ ਵਿਸਾਖੀ ਦਾ ਵੀ ਤਿਉਹਾਰ ਸਾਨੂੰ ਬਹੁਤ ਵਧੀਆ ਲੱਗਦਾ ਜੀ ਤੁਸੀਂ ਦੱਸੋ ਤੁਹਾਨੂੰ ਕਿੱਦਾਂ ਲੱਗਦਾ ਜੀ।
ਸਾਡੇ ਇੱਥੇ ਗਰਨਾ ਸਾਹਿਬ ਹੈ ਬਹੁਤ ਵੱਡਾ ਉੱਥੇ ਵੀ ਮੇਲਾ ਲੱਗਦਾ ਹੈ। ਵਿਸਾਖੀ ਦਾ ਹਾਂ। ਚਾਰ ਪੰਜ ਦਿਨ ਪਹਿਲਾਂ ਹੀ ਉੱਥੇ ਦੁਕਾਨਾਂ ਲੱਗ ਜਾਂਦੀਆਂ ਹੈ। ਝੂਲੇ ਲੱਗ ਜਾਂਦੇ ਨੇ ਖਾਣ ਪੀਣ ਨੂੰ ਹਰ ਇੱਕ ਚੀਜ਼। ਬੱਚੇ ਬੜੇ ਹੀ ਖੁਸ਼ ਹੁੰਦੇ ਹੈ। ਟਰੈਕਟਰ ਟਰਾਲੀਆਂ ਲੈ ਕੇ ਜਾਂਦੇ ਹੈ। ਸਾਡੇ ਪਿੰਡ ਸੰਗਤ ਜਾਂਦੀ ਹੈ। ਤੇ ਮੇਰੇ ਬੇਟੇ ਖੁਦ ਟਰੈਕਟਰ ਲੈ ਕੇ ਜਾਂਦੇ ਆ। ਵੱਡੇ ਵੱਡੇ ਬੁਫਰ ਰੱਖੇ ਨੇ ਉਹਨਾਂਤੇ ਟਰੈਕਟਰਾਂ ਉੱਤੇ ਤੇ ਕਹਿਣਗੇ ਮੰਮਾ ਚਲੀਏ ਸੰਗਤ ਲੈ ਕੇ ਹਾਂਜੀ ਬਹੁਤ ਮਜਾ ਆਉਂਦਾ ਉਥੇ ਵੀ ਹਾਂ ਹਾਂਜੀ।
ਤੇ ਉਹ ਵਧੀਆ ਤਰੀਕੇ ਨਾਲ ਕਰਦੇ।
ਹਾਂਜੀ ਹਾਂਜੀ ਹ ਹਰ ਇੱਕ ਤਿਉਹਾਰ ਅਸੀਂ ਖੁਸ਼ੀ ਨਾਲ ਹੀ ਮਨਾਉਣਾ ਤਾਂ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਹਰ ਸਾਲ ਹਰ ਤਿਉਹਾਰ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੀ ਆਵੇ।
ਹਾਂਜੀ ਹਾਂਜੀ ਹਾਂਜੀ ਹਾਂਜੀ ਤੁਹਾਡੀ ਗੱਲ ਬਿਲਕੁੱਲ ਸਹੀ ਹੈ ਜੀ ਹੋਰ ਤੁਹਾਨੂੰ ਲੋਹੜੀ ਕਿੱਦਾਂ ਲੱਗਦੀ ਹੈ ਜੀ।
ਹਾਂ ਲੋਹੜੀ ਵੀ ਠੀਕ ਲੱਗਦੀ ਹੈ। ਲੋਹੜੀ ਵੀ ਬਹੁਤ ਵਧੀਆ ਤਿਉਹਾਰ ਹੈ ਹਾਂਜੀ।
ਆਪਾਂ ਵੀ ਸਾਰੇ ਮਿਲ ਮਿਲੁ ਕੇ ਇੱਕਠੇ ਮਨਾਉਂਦੇ ਆ ਜੀ ਤੁਸੀਂ ਦੱਸੋ ਕਿੱਦਾਂ ਮਨਾਉਂਦੇ ਹੋ ਲੋਹੜੀ।
ਅਸੀਂ ਵੀ ਇਸੇ ਤਰ੍ਹਾਂ ਹੀ ਜਿੱਦਾਂ ਹੁਣ ਪਤਾ ਵੀ ਜਿੱਦਾਂ ਹੁਣ ਪੋਤਾ ਹੋਇਆ ਆ। ਜਾਂ ਕੋਈ ਅਸੀਂ ਵਿਆਹ ਕੀਤਾ ਜਿੱਦਾਂ ਹੁਣ ਬੇਟੇ ਦਾ ਵਿਆਹ ਕਰਨਾ ਆ। ਉਹਦਾ ਛੇ ਦਸੰਬਰ ਨੂੰ ਵਿਆਹ ਤੇ ਫੇਰ ਉਹਦੀ ਲੋਹੜੀ ਤਾਂ ਪੈਣੀ ਪੈਣੀ ਆ। ਪਹਿਲੀ ਲੋਹੜੀ ਉਹਦੀ ਪੈਣੀ ਹੈ ਤੇ ਫਿਰ ਸਾਰਿਆਂ ਨੂੰ ਅਸੀਂ ਇਨਵਾਈਟ ਕਰਨਾ ਆਪਣੇ ਰਿਸ਼ਤੇਦਾਰਾਂ ਨੂੰ, ਆਂਢ ਗੁਆਂਢ ਨੂੰ, ਸਾਰਿਆਂ ਨੂੰ ਉਹਨਾਂ ਨੂੰ ਕਹਿਣਾ ਹੈ। ਵੀ ਤੁਸੀਂ ਆਉਣਾ ਜ਼ਰੂਰ ਆ ਸ਼ਾਮ ਨੂੰ। ਮਤਲਬ ਲੋਹੜੀ ਅਸੀਂ ਪਾਉਣੀ ਹੈ। ਫਿਰ ਪੰਜਾਬੀ ਕਲਚਰ ਦੇ ਗੀਤ ਗਾਉਣੇ ਆਂ। ਡੀ ਜੇ ਪਾਰਟੀ ਚੱਲੇਗੀ ਹਾਂਜੀ ਖਾਣਾ ਪੀਣਾ ਚੱਲੇਗਾ। ਇਸ ਤਰ੍ਹਾਂ ਅਸੀਂ ਸੈਲੀਬ੍ਰੇਟ ਕਰਦੇ ਹਾਂ। ਇਹਨੂੰ ਲੋਹੜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹੁਣ ਅੱਜ ਕੱਲ੍ਹ ਤਾਂ ਲੋਕੀ ਹੋਟਲਾਂ 'ਚ, ਪੈਲਸਾਂ 'ਚ ਕਰਨ ਲੱਗ ਪੈਂਦੇ ਨੇ ਵੀ ਘਰਾਂ 'ਚ ਨਾ ਹੀ ਖਿਲਾਰਾ ਪਵੇ ਹਨਾ ਤੇ ਪਰ ਨਹੀਂ ਹੋਟਲਾਂ ਦੀ ਬਜਾਏ ਘਰਾਂ 'ਚ ਕਰਨਾ ਚਾਹੀਦਾ ਆਪਣੇ ਪ੍ਰੋਗਰਾਮ।
ਹਾਂਜੀ ਹਾਂਜੀ ਇਹ ਤਾਂ ਹੈਗਾ ਮੈਂ ਵੀ ਜਦੋਂ ਹੋਟਲ ਕੰਮ ਕਰਦਾ ਮੈਂ ਵੀ ਦੇਖਿਆ ਕਹਿ ਲਓ ਕਿ ਅੱਜ ਕਲ ਸਾਰੇ ਹੋਟਲਾਂ ਚ ਹੀ ਲੋਹੜੀ ਲੂਹੜੀ ਮਨਾਉਂਦੇ ਹੈਗੇ ਆ ਜੀ।
ਹਾਂਜੀ ਹਾਂਜੀ ਹਾਂਜੀ ਹਾਂ।
ਕਰਨੀ ਚਾਹੀਦੀ ਹੈਗੀ ਜੀ।
ਨਹੀਂ ਇਹ ਤਾਂ ਗੱਲ ਹੈਗੀ ਜਿੰਨਾ ਖਰਚਾ ਅਸੀਂ ਉੱਥੇ ਦੇਣਾ ਰੈਂਟ ਦੇਣਾ ਉਨੇ ਨਾਲ ਘਰ ਬੜਾ ਵਧੀਆ ਪ੍ਰੋਗਰਾਮ ਹੋ ਜਾਂਦਾ ਬੱਚਿਆਂ ਦਾ।
ਹਾਂਜੀ ਕਿ ਘਰ ਬਹੁਤ ਵਧੀਆ ਤੁਸੀਂ ਕਰ ਸਕਦੇ ਹੋ ਪ੍ਰੋਗਰਾਮ।
ਆਉਣ ਜਾਣ ਦੀ ਖੇਚਲ ਇੱਕ ਗੱਡੀਆਂ ਲੈ ਕੇ ਜਾਓ ਇੱਕ ਉਦੋਂ ਧੁੰਦਾਂ ਬੜੀਆਂ ਪੈਂਦੀਆਂ ਹੁੰਦੀਆਂ। ਠੰਡ ਦੇ ਦਿਨ ਹੁੰਦੇ ਆ ਦਿਨ ਛੋਟੇ ਹੁੰਦੇ ਆ ਫਿਰ ਹਨਾ ਇਹ ਗੱਲ ਹੋ ਜਾਂਦੀ ਹੈ। ਤੇ ਫੰਕਸ਼ਨ ਤਾਂ ਰਾਤ ਦਾ ਹੀ ਲੋਹੜੀ ਦਾ ਤਾਂ ਰਾਤ ਦਾ ਹੀ ਚੰਗਾ ਲਗਦਾ ਹੈ।
ਹਾਂਜੀ ਹਾਂਜੀ ਵਧੀਆ ਤਰੀਕੇ ਨਾਲ ਆਪਾਂ ਮਨਾਈਏ।
ਹਾਂ ਹਾਂਜੀ ਹਾਂਜੀ ਹਾਂ ਸਾਡੇ ਪਿੰਡ ਚ ਤਾਂ ਬਹੁਤ ਸਾਡੇ ਪਿੰਡ ਚ ਤਾਂ ਮੈਂ ਕਿਹਾ ਬਹੁਤ ਮਸ਼ਹੂਰ ਹੈ ਲੋਹੜੀ ਬੜੀਆਂ ਲੋਹੜੀਆਂ ਆਂ ਦੀਆਂ ਸਵੇਰੇ ਸੱਦੇ ਆਉਣੇ ਸ਼ੁਰੂ ਹੋ ਜਾਂਦੇ ਆ ਕੰਮ ਵਾਲੀ ਦੇ ਹੱਥ ਵੀ ਕਿ ਅੱਜ ਉਹਨਾਂ ਦੇ ਘਰ ਲੋਹੜੀ ਹੈ ਪੋਤਰੇ ਦੀ ਹੈ ਪੋਤਰੀ ਦੀ ਹੈ ਕੋਈ ਨਵੇਂ ਵਿਆਹ ਦੀ ਹੈ। ਹਾਂ ਕੋਈ ਬਾਹਰੋਂ ਆਏ ਹੈ ਕਿਸੇ ਨੇ ਕੋਠੀ ਦੀ ਹੈ ਲੋਹੜੀ। ਹਾਂਜੀ ਨਵਾਂ ਮਕਾਨ ਬਣਾਇਆ ਉਹਦੀ ਲੋਹੜੀ ਹੈ ਹਾਂਜੀ ਹਾਂਜੀ ਤੁਹਾਡੇ ਵੀ ਏਦਾਂ ਕਰਦੇ।
ਹਾਂਜੀ ਹਾਂਜੀ ਸਾਡੇ ਵੀ ਇੱਦਾਂ ਮਨਾਉਂਦੇ ਆ ਜੀ ਬਹੁਤ ਵਧੀਆ ਤਰੀਕੇ ਨਾਲ ਲੋਹੜੀ ਮਨਾਉਂਦੇ ਐਤਕੀ ਸਾਡੇ ਆ ਆਦੂ ਦੀ ਲੋਹੜੀ ਸੀ ਨਾ ਆਦੀ ਦੀ।
ਅੱਛਾ ਜੀ।
ਹਾਂਜੀ ਇਹਂਦੀ ਪਹਿਲੀ ਲੋਹੜੀ ਸੀਗੀ ਤੇ ਤਾਈ ਜੀ ਇੱਥੇ ਸੀਗੇ ਫਿਰ ਆਪਾਂ ਭੂਆ ਨੂੰ ਬੁਲਾਇਆ ਸੀਗਾ। ਹਾਂਜੀ ਫਿਰ ਆਪਾਂ ਉਹਦੇ ਘਰੇ ਮਨਾਈ ਸੀਗੀ ਲੋਹੜੀ ਇੱਥੇ।
ਠੀਕ ਹੈ ਜੀ ਠੀਕ ਹੈ ਜੀ ਵਧੀਆ ਚਲੋ ਫਿਰ ਤੇ ਹਾਂ।
ਮਨਾਈ ਮਨਾਈ ਜੀ ਤੁਹਾਨੂੰ ਦੀਵਾਲੀ ਕਿੱਦਾਂ ਲੱਗਦੀ ਜੀ।
ਦੀਵਾਲੀ ਵੀ ਠੀਕ ਹੈ। ਦੀਵਾਲੀ ਵੀ ਤਿਉਹਾਰ ਬਹੁਤ ਵਧੀਆ।
ਹਾਂਜੀ ਕਿ ਉਹ ਵਧੀਆ ਤਰੀਕੇ ਨਾਲ ਮਤਲੱਬ ਮਨਾ ਮਨਾਉਂਦੇ ਮਨਾਉਂਦੇ ਆ।
ਹਾਂਜੀ ਹਾਂਜੀ ਹਾਂਜੀ। ਬੱਚੇ ਤਾਂ ਪਹਿਲਾਂ ਹੀ ਕਹਿਣ ਲੱਗ ਪਾੈਦੇ ਆ ਮੰਮੀ ਅਸੀ ਪਟਾਕੇ ਲਿਆਣੇ ਆ ਇੰਨੇ ਦੇ ਲਿਆਣੇ ਸ਼ੂਟਰਾਂ 'ਚ ਅਜ ਕਲ ਬੜੇ ਚੱਲੇਦੇ ਸ਼ੂਟਰ ਬੜੇ ਚਲਾਂਦੇ ਨੇ। ਜਦੋਂ ਸਾਰੇਆਂਣੇ ਸੋਏ ਜਾਂਦੇ ਆ ਰਾਤ ਨੂੰ ਫੇਰ ਉਹਨਾਂ ਨੇ ਰਾਤ ਨੂੰ ਦਸ ਸਾਢੇ ਦਸ ਵਜੇ ਸ਼ੂਟਰ ਚਲਾਉਣਾ। ਸਾਰੇ ਪਿੰਡ 'ਚ ਪਤਾ ਲੱਗ ਜਾਦਾ ਕਿ ਹੁਣ ਦੀਵਾਲੀ ਮੰਨ ਮਨਾਉਣ ਲੱਗੇ ਇਹ। ਹਾਂਜੀ ਹਾਂ ਹਾਂਜੀ, ਹਾਂਜੀ, ਹਾਂਜੀ। ਹਾਂਜੀ ਇਹ ਤਾਂ ਹੈ ਬਹੁਤ ਵਧੀਆ
ਹਾਂ ਹਾਂਜੀ ਜੀ ਵਧੀਆ ਤਰੀਕੇ ਨਾਲ ਆਪਾਂ ਦੀਵਾਲੀ ਮਨਾਈਏ
ਹਾਂਜੀ, ਹਾਂਜੀ, ਹਾਂਜੀ, ਹਾਂਜੀ। ਸ਼ਾਮ ਨੂੰ ਤਾਂ ਅਸੀਂ ਪਹਿਲਾਂ ਗੁਰੂ ਘਰ ਜਾ ਕੇ ਉੱਥੇ ਮਤਲੱਬ ਪਹਿਲਾਂ ਦੀਵਾ ਜਗਾਈ ਦਾ। ਪਹਿਲਾਂ ਇੱਕ ਪਟਾਕੇ ਤਾਂ ਉਥੇ ਹੀ ਗੁਰੂ ਮਹਾਰਾਜ ਦੇ ਘਰ ਉਥੇ ਹੀ ਜਾ ਕੇ ਜਿੱਦਾਂ ਲੋਕੀ ਕਈ ਕਰਦੇ ਚਲਾਉਂਦੇ ਹੈ। ਤੇ ਅਸੀਂ ਉਹ ਤਾਂ ਕੰਮ ਕਰਦੇ ਨਹੀਂ ਪਰ ਅਸੀਂ ਮੱਥਾ ਟੇਕ ਕੇ ਆ ਜਾਈਦਾ ਸ਼ੁਕਰਾਨਾ ਕਰਕੇ
ਹਾਂਜੀ, ਹਾਂਜੀ ਗੁਰੂਦੁਆਰੇ ਆਪਾਂ ਵੀ ਜਾਈ ਤਾਂ ਹੈਗੇ ਮੱਥਾ ਟੇਕਣ ਉਹ ਆਪਾਂ ਦੀਵਾਲੀ ਵਾਲੇ ਦਿਨ ਜਲੇਬੀਆਂ ਵੀ ਖਾਂਦੇ ਹਾਂਗੇ ਤੁਹਾਨੂੰ ਪਸੰਦ ਹੈ ਜੀ।
ਹਾਂ ਮੈਨੂੰ ਪਸੰਦ ਹੈ ਬਟ ਮੈਨੂੰ ਸ਼ੂਗਰ ਹੈ ਮੈਂ ਖਾਂਦੀ ਨੀ ਹੈਗੀ।
ਅੱਛਾ ਜੀ ਹਾਂਜੀ ਇਹ ਹੈ ਕਿ ਦੀਵਾਲੀ ਵਾਲੇ ਦਿਨ ਸਾਰੇ ਮਤਲੱਬ ਓਦਾਂ ਵਧੀਆ ਲੱਗਦਾ ਹੈਗਾ ਜਿੱਦਾਂ ਲਾਈਟਾਂ ਲੂਟਾਂ ਵੀ ਆਪਾਂ ਜਗਾਂ ਦਿਨੇਂ ਹਾਂ ਸਾਰਾ ਕੁੱਝ ਤਿਉਹਾਰ ਵਰਗਾ ਵੀ ਲਗਦਾ।
ਹਾਂਜੀ ਹਾਂਜੀ ਉਹ ਉਦਣ ਤੇ ਘਰ ਏਦਾਂ ਲੱਗਦਾ ਏਦਾਂ ਕੋਈ ਅਲੱਗ ਹੀ ਘਰ ਆਪਣਾ ਹੁੰਦਾ ਹਨਾ। ਲਾਈਟਾਂ ਜਗਦੀਆਂ ਦੀਵੇ ਜਗਦੇ ਮੋਮਬੱਤੀਆਂ। ਅਲੱਗ ਜਿਹੀ ਫੀਲਿੰਗ ਆਉਂਦੀ ਹੈ। ਘਰ ਦੀ ਉਦਣ ਚੇਂਜ ਹੀ ਹੋ ਜਾਂਦਾ। ਹਾਂ ਲੁੱਕ ਚੇਂਜ ਹੋ ਜਾਂਦੀ ਹੈ। ਘਰ ਦੀ ਸਾਰੀ
ਵਧੀਆ ਬੰਦਾ ਹੈਗਾ ਇਹ।
ਹਾਂਜੀ- ਹਾਂਜੀ -ਹਾਂਜੀ। ਹੁਣ ਦੇਖਿਆ ਜਾ ਜਦੋ ਸਾਲ ਖਤਮ ਹੁੰਦਾ। ਤਾਂ ਨਵਾ ਸਾਲ ਵੀ ਇਕ ਕਿਸਮ ਦਾ ਤਿਉਹਾਰ ਹੀ ਹੁੰਦਾ। ਜਦੋਂ ਨਵਾਂ- ਨਵਾਂ ਦਿਨ ਨਵਾਂ ਮਹੀਨਾ ਚੜ੍ਹਦਾ ਹੈ। ਤੇ ਉਹ ਵੀ ਇਕ ਸਮੇਾ ਤਿਉਹਾਰ ਹੀ ਹੁੰਦਾ। ਉਦੋ ਵੀ ਬਾਰਾਂ ਵਜੇ ਤੱਕ ਵੇਟ ਕਰਦੇ ਰਹਿਦੇ ਆ। ਜਿੱਦਾਂ ਹੀ ਬਾਰਾਂ ਸਟੇਟਮੈਂਟ ਕੇ ਹੋ ਗਿਆ ਨਾਲ ਹੀ। ਮੈਸਜ ਤੇ ਮੈਸਜ ਹੈਪੀ ਨਿਊ ਈਅਰ - ਹੈਪੀ ਨਿਊ ਈਰ ਵੀ ਕਿਸਮ ਦਾ ਤਿਉਹਾਰ ਹੀ ਆ ਸਾਡੇ ਵਾਸਤੇ ਤਾਂ ਹਾਂਜੀ।
ਹਾਂਜੀ ਕਿ ਹੈਪੀ ਨਿਊ ਨਵੇ ਸਾਲ ਦਾ ਸਾਰਿਆਂ ਨੂੰ ਵਧਾਈਆਂ ਦਿੰਦੇ ਆ।
ਹਾਂਜੀ- ਹਾਂਜੀ- ਹਾਂਜੀ -ਹਾਂਜੀ ਇਹ ਤਾਂ ਹੈ।
ਕਿ ਨਵਾਂ ਸਾਲ ਮਨਾਈਏ ਆਪਾਂ ਵਧੀਆ ਤਰੀਕੇ ਨਾਲ। ਤੁਸੀ ਕੀ ਕਹਿ ਇਸ ਬਾਰੇ ਤੁਹਾਡਾ ਵਿਚਾਰ।
ਹਾਂਜੀ। ਮੈ ਤੇ ਕਹਿਦੀ ਹਾਂ ਕਿ ਉਸ ਦਿਨ ਹਰ ਇਕ ਨੂੰ ਮਤਲਬ ਸਭ ਤੋ ਪਹਿਲਾਂ ਤਾਂ ਮਹਾਰਾਜ ਦਾ ਸ਼ੁਕਰਾਨਾ ਕਰਕੇ। ਫਿਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ।